ਹੈਲੋ, ਹੈਲੋ
ਹਾਂ ਜੀ, ਭਾਜੀ, ਸਸ ਸ੍ਰੀ ਕਾਲ ਜੀ।
ਹੈਲੋ, ਹਾਂਜੀ। ਹਾਂਜੀ, ਸ ਸ੍ਰੀ ਕਾਲ ਜੀ।
ਜੀ, ਹੋਰ ਸੁਨਾਓ, ਘਰ ਪਰਿਵਾਰ ਸਭ ਵਧੀਆ?
ਹਾਂਜੀ, ਸਭ ਵਧੀਆ, ਤੁਸੀਂ ਸੁਨਾਓ ਠੀਕ ਏ ਸਭ?
ਹਾਂਜੀ ਸਭ ਠੀਕ। ਹੋਰ ਹੋਰ ਸੋਸ਼ਲ ਮੀਡੀਆ ਵਗੈਰਾ ਯੂਜ ਕਰ ਰਹੇ ਹੋ ਅੱਜ ਕੱਲ੍ਹ?
ਹ। ਬਸ ਕੁਛ ਸੋਸ਼ਲ ਮੀਡੀਆ, ਵੀ ਅੱਜ ਕ ਕੀ ਕਰੀਏ ਕੋਮਣ ਬੜੀ ਕੋਮਨ ਜਿ ਹੋ ਗਈ ਹੈ ਦਿੱਕ ਇਹ ਤੇ ਜਿੱਥੇ ਹਰ ਜਗ੍ਹਾ ਜਾਈਏ ਜਿੱਥੇ ਵੀ ਆਪਾਂ ਦੇਖਦੇ ਏ ਜਾਂ ਕਿਤੇ ਵੀ ਆਪਾਂ ਕਿਸੇ ਨੂੰ ਮਿਲਦੇ ਐ, ਬਾਹਰ ਈ ਨਿਕਲ ਜਾਂਨੇ ਆਪਾਂ ਹਰ ਜਗ੍ਹਾ ਤੇ, ਹਰ ਹਰ ਜਗ੍ਹਾ ਤੇ ਆਪਾਂ ਸੋਸ਼ਲ ਮੀਡੀਆ ਹੀ ਨਜ਼ਰ ਆਂਦਾ
ਸਹੀ ਗੱਲ ਏ, ਹਰ ਜਗ੍ਹਾ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਚਲਲ ਲਅੱ ਗਿਆ ਏ ਤੁਸੀਂ ਜਿੱਧਰ ਮਰਜ਼ੀ ਜਾ ਸਕਦੇ ਹੋ, ਤੁਸੀਂ ਜੀ ਪੀ ਐਸ ਲਾ ਕੇ ਅਪਨੀ ਲੋਕੇਸ਼ਨ ਪਾ ਕੇ ਜਿੱਧਰ ਮਰਜ਼ੀ ਜਾ ਸਕਦੇ ਹੋ, ਤੁਹਾਨੂੰ ਕਿਸੇ ਕੋਲ ਪੁੱਛਨਾ ਨੀ ਪਏਗਾ ਰਸਤਾ ਲੋਕੇਸ਼ਨ ਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ, ਹਾਂ, ਫਾਇਦਾ ਵੀ ਬੜਾ ਹੋ ਗਿਆ ਦੇਖੋ ਯੂਟਿਊਬ ਤੇ ਅੱਜ ਕੱਲ੍ਹ ਲੋਕੀ ਵਲੋਗ ਪਾਉਂਦੇ ਨੇ। ਹੂੰ ਜਿ ਜਿਨਾਂ ਦੇ ਵਾਇਰਲ ਜਾਂਦੇ ਨੇ ਸਬਸਕ੍ਰਾਈਬਰ ਵੱਧਦੇ ਨੇ ਉਹਨਾਂ ਨੂੰ ਪ੍ਰੋਫਿਟ ਵੀ ਬੜਾ ਹੁੰਦਾ। ਅਰਨਿੰਗ ਵਧੀਆ ਕਰਦੇ ਨੇ ਉੱਧਰੋਂ।
ਬਿਲਕੁਲ ਸਰ ਇਹ ਮਤਲਬ ਇਹ ਨਾ ਮਤਲਬ ਅਰਨਿੰਗ ਸੋਰਸ ਬਹੁਤ ਵਧੀਆ ਬਣ ਚੁੱਕੇ। ਅੱਜ-ਕੱਲ ਸਾਂ। ਅੱਜ-ਕੱਲ੍ਹ ਦੇ ਜ਼ਮਾਨੇ ਚ, ਹਮ ਤੇ ਨੁਕਸਾਨ ਵੀ ਹੈ ਨੰਬਰ ਚੀਜ਼ ਦੇ ਨੁਕਸਾਨ ਵੀ ਹੁੰਦੇ ਤੇ ਮਤਲਬ ਉਹੀ ਹੈ ਦੋਵੇਂ ਦੋਵੇਂ ਚੀਜ਼ਾਂ ਹੁੰਦੀਆਂ।
ਹਾਂ, ਜ਼ਿਆਦਾਤਰ ਨਾ ਬੱਚਿਆਂ ਕਰ ਬੱਚਿਆਂ ਦਾ ਨੁਕਸਾਨ ਕਿਉਂਕਿ ਸਵੇਰੇ ਉੱਠਦੇ ਨੇ ਪਹਿਲੇ ਹੀ ਫ਼ੋਨ ਚੱਕ ਲੈਂਦੇ ਨੇ। ਸੋਸ਼ਲ ਮੀਡੀਆ ਚਲਾਉਂਦੇ ਨੇ ਕਦੀ ਇੰਸਟਾਗ੍ਰਾਮ, ਕਦੀ ਯੂਟਿਊਬ ਸ਼ੋਰਟ ਵਗੈਰਾ ਸਾਰਾ-ਸਾਰਾ ਦਿਨ ਸ਼ੋਟਸ ਵਗੈਰਾ ਰੀਲ ਵਗੈਰਾ ਦੇਖ ਨੇ ਆਪਣਾ ਟਾਈਮ ਪੜ੍ਹਾਈ ਤੇ ਹਾਂ ਪੜ੍ਹਾਈ ਤੇ ਯੂਟੀਲਾਈਜ਼ ਨਹੀਂ ਕਰਦੇ।
ਹੂੰ। ਉਈ ਇਹ ਹਾਂ ਹਾਂਜੀ ਬਹੁਤ ਵੱਡੀ ਚੀਜ਼ ਹੈ ਜੀ ਤੁਸੀਂ ਇਹ ਜਿਹੜੀ ਅਹ ਗੱਲ ਕਿ ਬਹੁਤ ਸਹੀ ਪੁਆਇੰਟ ਕਿਆ ਇਹ ਤੇ ਉਹੀ ਹੈ ਨਾ, ਹੁਣ ਇਸ ਚੀਜ਼ ਦੇ ਨੁਕਸਾਨ ਉਹੀ ਹੈ ਅ ਫ ਫਾਇਦੇ ਨੁਕਸਾਨ ਹੁਣ ਸੀ ਇਹ ਦੇਖੋ ਹੁਣ ਬਾਹਰ ਦੀ ਜਿਹੜੀ ਕੰਟਰੀ ਹੈ, ਆਸਟ੍ਰੇਲੀਆ ਹੋ ਗਿਆ। ਪਹਿਲਾਂ ਤਾਂ ਉਹਨਾਂ ਦੇ ਹੁਣ ਤੁਸੀਂ ਇਹ ਦੇਖੋ ਜਿਹੜੇ ਬਾਹਰਲੀ ਕੰਟਰੀਜ਼ ਏ। ਹਨਾ, ਉਹ ਉਹਨਾਂ ਨੂੰ ਪ ਉਹਨਾਂ ਦੀ ਕੀ ਆ ਉੱਥੇ ਕਿ ਹਾਂ ਕੋਈ ਚੀਜ਼ ਮਤਲਬ ਸ਼ੁਰੂ ਕਰ ਦੇਣਗੇ, ਉਹ ਬੀ ਉਹ ਸ਼ੁਰੂ ਕਰ ਦਿੰਦੇ ਆ, ਇਹ ਚੀਜ਼ਾਂ ਵੀ ਬਾਹਰੋਂ ਬਾਹਰੋਂ ਈ ਆਈਆਂ ਹੋਈਆਂ ਹਨਾ ਇਹ ਚ ਮਤਲਬ ਕਿ ਫੋਰਨ ਦਾ ਸਾਰਾਅ ਅ ਟਰੈਂਡ ਏ, ਆਪਣਾ ਇੰਡੀਆ ਜਿਹੜਾ ਫਲੋ ਕਰ ਰਿਹਾ। ਫੋਰਨ ਦੇ ਟਰੈਂਡ ਫੋਲੋ ਕਰ ਰਹੇ, ਹੈਨਾ, ਹੁਣ ਇਹ ਚੀਜ਼ਾਂ ਬਾਹਰੋਂ ਈ ਆਈਆਂ, ਹੈਨਾ ਤੇ ਹੁਣ ਤਾਂ ਉਹ ਵੀ ਕੀ ਉਹ ਹਮ, ਸਟੈਪ ਲੈ ਰਹੇ ਆਸਟ੍ਰੇਲੀਆ ਵੀ ਸੋਸ਼ਲ ਮੀਡੀਆ ਦੀ ਲਿਮਿਟ ਏ। ਤੇ ਪੰਦਰਾ-ਸੋਲਾਂ ਸਾਲ ਦੀ ਉਮਰ ਤੋਂ ਬਾਅਦ ਹੀ ਮਤਲਬ ਕਿ ਇਹਨਾਂ ਦੇ ਆਈ ਆਈਡੀਜ਼ ਬਣਦੀਆਂ ਆ। ਹੋਰ ਵੀ ਇੱਕ ਦੋ ਕੰਟਰੀਜ਼ ਨੇ ਉਮਰ ਦਾ ਉਹ ਰੱਖ ਲਿਆ। ਮੇਰੇ ਹਿਸਾਬ ਨਾਲ ਹੁਣ ਆਪਾਂ ਨੂੰ ਵੀ ਇਸ ਚੀਜ਼ ਦਾ ਫੋਲੋ ਹੋਣਾ ਚਾਹੀਦਾ ਸਾਰਾ ਵ ਇੰਡੀਆ ਦਾ ਵੀ ਤਾਂ ਕਿ ਬੰਦਾ ਹਮ, ਬੰਦਾ ਫਾਇਦਾ ਹਾਂ।
ਉਹ ਯੂਟੀਲਾਈਜ਼ ਕਰਦੇ ਨੇ ਆਪਣਾ ਟਾਈਮ ਅਰਨਿੰਗ ਤੇ ਸੋਸ਼ਲ ਮੀਡੀਆ ਤੋਂ ਹੀ ਅਰਨਿੰਗ ਵਧੀਆ ਕਰ ਲੈਂਦੇ ਨੇ। ਪਰ ਜੋ ਸਾਡੇ ਇੰਡੀਆ ਦੇ ਹੈਗੇ ਨੇ ਏਸ ਸਾਰਾ-ਸਾਰਾ ਦਿਨ ਰੀਲਸ ਵਗੈਰਾ ਸਕੋਲ ਕਰਦੇ ਰਹਿ ਜਾਂਦੇ ਨੇ ਕਦੀ ਕੋਈ ਮੂਵੀ ਦੇਖ ਲਈ, ਕਦੀ ਕੋਈ ਮੂਵੀ ਦੇਖ ਲਈਏ।
ਹੂੰ-ਹੂੰ, ਸਹੀ ਗੱਲ ਆ ਬਿਲਕੁਲ। ਗੱਲ ਸਹੀ ਹੈ, ਤੁਹਾਡੀੇ ਤੇ ਇਹ ਚੀਜ਼ ਨਾ ਬੈਲੈਂਸ ਕਰਕੇ ਹਾਂ।
ਸਹੀ ਗੱਲ ਐ, ਬੈਲੈਂਸ ਕਰਨਾ ਚਾਹੀਦਾ ਚੀਜ਼ ਨੂੰ।
ਚੀਜ਼ ਕੋਈ ਵੀ ਆਪਾਂ ਚੀਜ਼ ਲੈਂਦੇ ਹਾਂ, ਹਨਾ ਆਪਾਂ ਕੁਛ ਵੀ ਆਪਣੀ ਕੁਛ ਛੋਟੀ-ਮੋਟੀ ਕੁੱਝ ਆਪਾਂ ਕੁਛ ਵੀ ਕਰਦੇ ਹਾਂ ਹਨਾ, ਹਰ ਚੀਜ਼ ਤੁਹਾਡੀ ਮਤਲਬ ਕਿ ਐਪਲੀਕੇਬਲ ਤਾਂ ਹੀ ਹੋਊਗੀ ਸਹੀ ਤੇ ਜੇ ਤੁਸੀਂ ਉਸ ਚੀਜ਼ ਨੂੰ ਬੈਲੇੈਂਸ, ਸਹੀ ਤਰੀਕੇ ਨਾਲ ਕਰ ਚੱਲ ਰਹੇ ਠੀਕ ਏ, ਉਸ ਚੀਜ਼ ਦਾ ਅਗਰ ਤੁਸੀਂ ਬੈਲੈਂਸ ਬੈਲੈਂਸ ਹੀ ਨਹੀ ਕਰ ਰਹੇ ਹੁਣ, ਬੈਲੈਂਸ ਹੋਣਾ ਬਹੁਤ ਜ਼ਰੂਰੀ ਏ, ਇਹ ਤਾਂ ਹਰ ਚੀਜ਼ ਦਾ ਨੁਕਸਾਨ ਆ। ਹਾਂ ਏ।
ਸਹੀ ਗੱਲ, ਹੁਣ ਜਿਵੇਂ ਦੇਖ ਸਕਦੇ ਹੋ, ਅੱਜ-ਕੱਲ੍ਹ ਬੱਚੇ ਟਿਊਸ਼ਨਾਂ ਘੱਟ ਜਾਂਦੇ ਨੇ ਤੇ ਯੂਟਿਊਬ ਤੋਂ ਹੀ ਟੀਚਰਾਂ ਕੋਲ ਜ਼ਿਆਦਾ ਪੜ੍ਹਦੇ ਨੇ।
ਹਮ ਸਹੀ ਗੱਲ ਐ, ਹਾਂਜੀ।
ਇਹਨਾਂ ਦਾ ਹੀ ਜ਼ਿਆਦਾ ਸਮਝ ਆ ਜਾਂਦਾ ਏ। ਤੁਹਾਨੂੰ ਅਗਰ ਨਹੀਂ ਸਮਝ ਜਿੰਨੀ ਮਰਜੀ ਵਾਰ ਸਮਝ ਸਕਦੇ ਹੋ, ਆਈਓ ਤੁਸੀਂ ਓਫਲਾਈਨ ਟੀਚਰ ਦੇ ਕੋਲ ਜਾਓ ਤੇ ਦੋ ਵਸ ਸਮਝਾ ਦੇਗੀ ਚਾਰ ਵਾਰ ਸਮਝਾ ਦੇਗੀ ਬਾਅਦ ਵਿੱਚ ਤਾਂ ਉਹਨੇ ਇਹੀਓ ਕਹਿਣਾ ਤੁਹਾਨੂੰ ਸਮਝ ਨੀ ਆ ਰਿਹਾ। ਤੁਸੀਂ ਨਾ ਹੀ ਕਰੋ
ਸਹੀ ਗੱਲ ਆ, ਹਾਂਜੀ। ਹਮਮ ਫਾਇਦੇ ਹੁਣ ਉਹੀ ਨਾ ਫਾਇਦੇ ਵੀ ਹੁੰਦੇ ਹੈ ਇਸ ਚੀਜ਼ ਦੇ ਹੁਣ ਕੀ ਕਰੀਏ ਇਹ ਜਿਹੜੀ ਮਤਲਬ ਕਿ ਅੱਜ ਕੱਲ ਸਕਿਲ ਵਗਰਾ ਸਿੱਖਦੇ ਹਾਂ ਆਪਾਂ ਓਨਲਾਈਨ ਕਰਨ ਦੇ ਕੰਮ ਓ ਸਕਿਲ ਨਾਲ ਨਾ ਮਤਲਬ ਉਹ
ਹਾਂ, ਸਹੀ ਗੱਲ ਹੈ। ਲੋਕੀ ਲੋਕੀ ਅਗਰ ਦਸ -ਪੰਦਰਾਂ ਹਜ਼ਾਰ ਦੀ ਨੌਕਰੀ ਤੋਂ ਨੀ ਖੁਸ਼ ਲੋਕ ਕਿ ਵਿੱਚ -ਵਿਚ ਆਪਣਾ ਬਲੋਗ ਵਗੈਰਾ ਪਾਉਣ ਲੱਗ ਜਾਣ
ਹਮ! ਹਾਂ ਉਹੀ ਹੈ ਮਤਲਬ ਅਗਰ ਤੁਹਾਨੂੰ ਹਰ ਚੀਜ਼ ਹਾਂ ਇਹ ਵੀ ਚੀਜ਼ ਵੀ ਟਾਈਮ ਲਾਦੀ ਹੈ। ਹਰ ਚੀਜ਼ ਹੁਣ ਇਹ ਆਪਾਂ ਹੁਣ ਆਪਾਂ ਵਲੋਗਸ ਚੜਦੇ ਵੀ ਨੀ ਜੇ, ਇਨਾ ਫੇਮਸ ਵੀ ਨੀ ਹੁੰਦਾ ਬੰਦਾ। ਉਹ ਮਤਲਬ ਹਾਲੇ ਮਤਲਬ ਕੁਛ ਸਾਲ ਲੱਗਦੀ ਹੈ ਹਰ ਚੀਜ਼ ਨੂੰ।
ਹਾਂ, ਸਹੀ ਗੱਲ ਏ। ਚੀਜ਼ ਨੂੰ ਟੈਮ ਦੇਣਾ ਪੈਂਦਾ।
ਹਾਂਜੀ ਟੈਮ ਵੀ ਦੇਣਾ ਹਾਂ, ਹਾਂਜੀ। ਹਮ
ਫਿਰ ਤਾਂ ਨਹੀਂ ਹੋਏਗਾ ਨਾ ਕੁਝ
ਹਮ! ਇਹ ਤੁਹਾਡੀ ਬਸ ਹੋ ਵੀ ਇਹ ਸਾਰੇ ਮਿਹਨਤ ਇਹ ਤੁਹਾਡਾ ਨਾ ਚੀਜ਼ਾਂ ਸਾਰੀਆਂ ਮਿਹਨਤ ਚ ਆਉਂਦੀਆਂ ਨੇ ਇਹ ਚੀਜ਼ਾਂ ਤੁਹਾਡੀਆਂ ਮਤਲਬ ਉਹੀ ਹੈ ਮਤਲਬ ਆਪਾਂ ਕੋਈ ਵੀ ਚੀਜ਼ ਇੰਪਲੀਮੈਂਟ ਕਰ ਲਾਗੂ ਹੈ ਕੁਛ ਵੀ ਚੀਜ਼ ਆਪਾਂ ਉਹ ਮਤਲਬ ਉਹੀ ਆ ਅੱਜ -ਕੱਲ ਸੋਸ਼ਲ ਮੀਡੀਆ ਹੀ ਪਲੈਟਫਾਰਮ ਬਣ ਗਿਆ ਹਰ ਚੀਜ਼ ਨੂੰ ਇੰਪਲੀਮੈਂਟ ਕਰਨ ਲਈ। ਹਨਾ! ਇੰਨਾ ਮਤਲਬ ਕਿ ਸਹਾਰਾ ਬਣ ਗਿਆ ਹਰ ਇੱਕ ਵਾਸਤੇ
ਸਹੀ ਗੱਲ ਹੈ ਸੋਸ਼ਲ ਮੀਡੀਆ ਤੇ ਤਾਂ ਜਿਹਦੇ ਕੋਲ ਜ਼ਿਆਦਾ ਸਕਿੱਲ ਹੈ ਨਾ ਵਧੀਆ ਸਕਿੱਲ ਏ। ਉਹ ਬਹੁਤ ਵਧੀਆ ਮਤਲਬ ਸੋਸ਼ਲ ਮੀਡੀਆ ਦਾ ਯੂਜ ਕਰ ਸਕਦਾ ਹੈ।
ਹਮ! ਸਹੀ ਗੱਲ ਕਹਿ ਤੁਸੀਂ
ਅੱਜ- ਕੱਲ੍ਹ ਦੇਖ ਸਕਦੇ ਹੋ ਜਿਵੇਂ ਅਹ ਦੀਵਾਲੀ ਦੇ ਨੇੜੇ- ਤੇੜੇ ਔਫਰ ਚੱਲਦਾ ਹੈ। ਸੋਸ਼ਲ ਮੀਡੀਆ ਤੇ ਹੀ, ਔਨਲਾਈਨ ਸ਼ੋਪਿੰਗ ਵਗੈਰਾ ਕਰਦੇ ਨੇ ਲੋਕੀ, ਫਲਿੱਪ ਕਾਰ ਐਮਾਜ਼ੋਨ ਤੋਂ ਉਹ ਐਪ ਹਲੇ ਔਫਰ ਚਲਾ ਦਿੰਦੇ ਨੇ। ਬਸ ਲੋਕੀ ਅਟਰ੍ਰੈਕਟ ਹੁੰਦੇ ਨੇ। ਉਹ ਪਰ ਵਧੀਆ ਲੱਗਦਾ ਹੈ। ਘੱਟ ਰੇਟ ਤੇ ਮਿਲਦੀ ਹੈ ਐਲ ਈ ਡੀ ਟੀ ਵੀ ਹੋ ਗਿਆ, ਫਰਿਜ ਹੋ ਗਿਆ, ਵਾਸ਼ਿੰਗ ਮਸ਼ੀਨ ਹੋ ਗਈ। ਲੋਕੀ ਅਟਰ੍ਰੈਕਟ ਹੁੰਦੇ ਨੇ ਫਿਰ ਉਹਨੂੰ ਓਨਲਾਈਨ ਹੀ ਓਡਰ ਕਰ ਦਿੰਦੇ ਨੇ
ਹਾਂਜੀ
ਘਰ ਦੇ ਬਾਹਰ ਚੀਜ਼ ਆ ਜਾਂਦੀ ਹੈ।
ਹਾਂ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
ਉਹੀ ਹੈ ਇਸ ਚੀਜ਼ ਦਾ ਇਹਨਾਂ ਨੂੰ ਹਾਂ ਉਹੀ ਹੈ ਉਹਨਾਂ ਨੂੰ ਚਲੋ ਫਾਇਦਾ ਵੀ ਹੈ। ਉਹ ਫਿਰ ਕਿਤੇ ਨਾ ਕਿਤੇ ਨਾ ਦੁਕਾਨਦਾਰਾਂ ਨੂੰ ਵੀ ਅਹ ਨੁਕਸਾਨ ਵੀ ਹੈਗਾ ਚੀਜ਼ਾਂ ਦਾ ਜਿਹੜਾ ਉੱਥੇ ਜਿਹੜੀ ਇਹਨਾਂ ਦੀ ਅ ਸ਼ੋਪਿੰਗ ਐੱਪ ਕਹਿਣਾ ਦੁਕਾਨਦਾਰਾਂ ਦਾ ਅਹ ਕੰਮ ਘੱਟੀ ਜਾਂਦਾ। ਇਹ ਚੀਜ਼ ਦਾ ਬਸ ਹੋ ਰਿਹਾ ਥੋੜਾ ਨਾਲ ਕਿਤੇ ਨਾ ਕਿਤੇ ਅਗਰ ਆਪਾਂ ਹੁਣ ਔਨਲਾਈਨ ਆਪਾਂ ਚੀਜ਼ ਮੰਗਉਂਦੇ ਹਾਂ ਕੁਛ ਵੀ ਆਪਾਂ ਕੁਛ ਵੀ ਆਪਾਂ ਔਡਰ ਕਰਦੇ ਹਾਂ ਉਹ ਸਰੀਰ ਕਿੰਨੀ ਕੁ ਜੈਨਅਨ ਹੈ ਉਹ ਮਤਲਬ ਕਿ ਉਹ ਤੇ ਡਾਊਟ ਹੋ ਜਾਂਦਾ ਸ਼ੋਪ ਤੇ ਤਾਂ ਚਲੋ ਆਪਾਂ ਜਾ ਕੇ ਦੇਖ ਲੈਂਦੇ ਹਾਂ ਕੁੱਛ ਵੀ ਅਹ ਆਪਾਂ ਆਪ ਪਸੰਦ ਕਰਕੇ ਆਉਦੇ ਹਾਂ। ਚੀਜ਼ਾਂ ਨੂੰ ਤੇ ਉਹ ਇਹ ਚੀਜ਼ ਦਾ ਹੁਣ ਆਪਾਂ ਨੂੰ ਭਰੋਸਾ ਨਹੀਂ ਹੁੰਦਾ ਕਿਤੇ ਨਾ ਕਿਤੇ ਆਨਲਾਈਨ ਦਾ ਆਨਲਾਈਨ ਦੇ ਵਿੱਚ ਇਹ ਹੰਡਡ ਪਰਸੈਂਟ ਭਰੋਸਾ ਹ ਇਹ ਥੋੜਾ ਰਿਸਕ ਵਾਲਾ ਕੰਮ ਹੀ ਹੁੰਦਾ ਏ।
ਸਹੀ ਗੱਲ ਹੈ ਬਸ ਜਿਹੜੀ ਚੀਜ਼ ਤੁਸੀਂ ਫੇਸ ਟੂ ਫੇਸ ਟਰਾਈ ਕਰ ਲਈ ਦੇਖ। ਦੇਖ ਲਈ ਗਰੰਟੀ ਵਗੈਰਾ ਪੁੱਛ ਲਈ ਆਪਣੀਆਂ ਅੱਖਾਂ ਸਾਹਮਣੇ ਯੂਜ ਕਰਕੇ ਦੇਖ ਲਈ ਉਹ ਤਾਂ ਚੀਜ਼ ਤੁਹਾਨੂੰ ਬਹੁਤ ਵਧੀਆ ਲੱਗੇਗੀ ਤੇ ਜਿਹੜੀ ਘਰ ਦੇ ਬਾਹਰ ਆ ਗਈ ਹੁਣ ਆਨਲਾਈਨ ਔਡਰ ਕਰਨ ਤੋਂ ਬਾਅਦ ਘਰ ਆ ਕੇ ਵੀ ਨਹੀਂ ਚੱਲਣੀ, ਜਾਂ ਫੇਰ ਉਹ ਤਾਂ ਫਿਰ
ਬਸ ਉਹੀ ਹੈ ਹਾਂ ਹਾਂਜੀ ਹਾਂਜੀ। ਇਸ ਚੀਜ਼ ਦਾ ਉਹੀ ਹੈ ਫਾਇਦੇ ਇਹੀ ਇਹੀ ਚੀਜ਼ਾਂ ਫਾਇਦੇ ਨੁਕਸਾਨ ਹੁੰਦੇ ਇਹ ਚੀਜ਼ਾਂ ਦੇ ਇਹ ਫਿਰ ਗੱਲ ਤਾਂ ਫੇਰ ਉਹੀ ਹੈ। ਹੈ ਹਰ ਚੀਜ਼ ਬੈਲਸ ਹੈ ਉਹ ਜ ਜਿਹਦੇ ਜਿੱਥੇ ਓਨਾ ਓਨਾ ਫਾਇਦਾ ਹੈ ਉਹਨਾ ਨੁਕਸਾਨ ਵੀ ਹੈਗਾ ਬਸ ਬਰਾਬਰ ਹੀ ਬਰਾਬਰ ਹੀ ਚੀਜ਼ਾਂ ਖੜੀ ਹੁੰਦੀਆਂ।
ਸਹੀ ਗੱਲ ਹੈ, ਹੁਣ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਜਿਵੇਂ ਘਰ ਦੇ ਘਰ ਨੀ ਹੁੰਦੇ, ਤੇ ਰਾਤੀ ਦੋ ਦੋ ਵਜੇ ਤਿੰਨ ਤਿੰਨ ਵਜੇ ਅਗਰ ਬੱਚੇ ਕਿਸੇ ਨੂੰ ਵੀ ਭੁੱਖ ਲੱਗ ਜਾਂਦੀ ਹੈ। ਬੰਦਾ ਬਾਹਰ ਔਡਰ ਕਰ ਲੈਂਦਾ ਹੈ, ਅੱਜ ਕੱਲ੍ਹ ਤਾਂ, ਸਾਰੀ ਰਾਤ ਔਡਰ ਆ ਜਾਂਦੇ ਨੇ।
ਹਾਂ ਹਾਂਜੀ ਹਾਂਜੀ ਬਿਲਕੁਲ ਗੱਲ ਤਾਂ ਸਹੀ ਕੀ ਹੈ।
ਤੇ ਬਾਹਰ ਖਾਣਾ ਦੇ ਜਾਂਦੇ ਨੇ ਕੈਸ਼ ਔਨ ਡਿਲੀਵਰੀ ਵੀ ਰੱਖ ਦਿੰਦੇ ਨੇ, ਤੇ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ। ਬਸ ਉਹੀਓ ਗੱਲ ਹੈ ਨਾ ਫਾਇਦਾ ਵੀ ਬੜਾ ਹੈ। ਕਈ ਵਾਰ ਜਿਹੜਾ ਬੰਦਾ ਦਿਮਾਗ ਨਾਲ ਯੂਜ ਨਾ ਕਰੇ ਉਹਦੇ ਲਈ ਨੁਕਸਾਨ ਵੀ ਬੜਾ ਹੈ।
ਹੂੰ, ਉਹੀ ਹੈ, ਮ ਮਾਈੰਡ ਐਕਟੀਵੇਟ ਕਰਨ ਦੀ ਲੋੜ ਹੈ ਬਸ ਆਪਾਂ ਨੂੰ ਮਾਇੰਡ ਨੂੰ ਅਗਰ ਤੁਹਾਡਾ ਦਿਮਾਗ ਅਗਰ ਤੁਹਾਡਾ ਸਾਰੇ ਪਾਸੇ ਅਗਰ ਚੱਲ ਰਿਹਾ ਸਹੀ ਤਰੀਕੇ ਨਾਲ ਹਨਾ ਉਸ ਚੀਜ਼ ਨੂੰ ਆਪਾਂ ਮੈਨੇਜ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਚਾਹੇ ਫਾਇਦਾ ਫਾਇਦਾ ਮਤਲਬ ਕੋਈ ਵੀ ਚੀਜ਼ ਹੋਵੇ ਹਨਾ ਉਹਨੂੰ ਦਿਮਾਗ ਨਾਲ ਮੈਂ ਦਿਮਾਗ ਨਾਲ ਮੈਨੇਜ ਕਰਨ ਦੀ ਲੋੜ ਨੀ ਬਸ ਮੇਨ ਤਾਂ ਬ ਬੈਲੈਂਸ ਵਾਲੀ ਗੱਲ ਆ ਬਸ।
ਹਾਂਜੀ, ਹੁਣ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਨਾ ਜਿਵੇਂ ਸਵੇਰੇ ਨਿਊਜ਼ ਪੇਪਰ ਆਉਂਦੀ ਸੀ, ਤੇ ਹੁਣ ਜ਼ਿਆਦਾ ਨਿਊਜ਼ ਫੇਸਬੁੱਕ ਤੇ ਵਿਖਾਣ ਲੱਗ ਗਏ ਨੇ ਕਿੰਨੇ ਚੈਨਲ ਬਣ ਗਏ ਨੇ ਫੇਸਬੁੱਕ ਨਿਊਜ਼ ਦੇ, ਤੁਹਾਡੇ ਆਲੇ ਦੁਆਲੇ ਦੀ ਸਾਰੀ ਨਿਊਜ਼ ਦਿੰਦੇ ਨੇ। ਤੁਹਾਡੇ ਸ਼ਹਿਰ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਲਾਈਵ ਵੀਡੀਓ ਵੀ ਵਿਖਾਉਣਗੇ।
ਹਾਂਜੀ ਹਾਂਜੀ, ਹੂੰ, ਅੱਜ ਕੱਲ੍ਹ ਸਾਰੀ ਖਬਰ ਖ਼ਬਰਾਂ ਵੀ ਮਤਲਬ ਕਿ ਏਦਾਂ ਹੀ ਆਨਲਾਈਨ ਹੀ ਆਉਂਦੀਆਂ ਹੈ। ਸਾਰੀਆਂ ਉਹ ਵੀ ਮਤਲਬ ਕਿ ਆਪਾਂ ਲਾਈਵ ਵੀ ਦੇਖ ਸਕਦੇ ਹਾਂ ਸਾਰਾ ਲ ਲਾਈਵ ਹੀ ਹੋ ਗਿਆ ਕੰਮ ਤਾ ਤੱਕ ਅਖਬਾਰ ਫਿਰ ਖਤਮ ਹੋ ਗਏ ਬਸ ਫਿਰ ਅਖ਼ਬਾਰਾ ਦਾ ਕੋਈ ਕੰਮ ਨਹੀਂ ਆ।
ਸਹੀ ਗੱਲ ਏ, ਬੰਦਾ ਹਣ ਸਵੇਰੇ ਜਲਦੀ ਉੱਠਦਾ ਵੀ ਨੀ ਉਹਨੂੰ ਪਤਾ ਪਹਿਲੇ ਲੋਕ ਸਵੇਰੇ ਜਲਦੀ ਉੱਠਦੇ ਸੀ। ਅਖ਼ਬਾਰ ਵਗੈਰਾ ਪੜ੍ਹਦੇ ਸੀ, ਹੁਣ ਤਾਂ ਆਰਾਮ ਨਾਲ ਉੱਠਦੇ ਨੇ ਨੌ ਦਸ ਵਜੇ ਫੋਨ ਚ ਚਲਾਉਦੇ ਨੇ ਸਾਰੀ ਨਿਊਜ਼ ਫੋਨ ਤੇ ਆ ਜਾਂਦੀ ਹੈ ਬਸ ਉਹੀਓ ਦੇਖਦੇ ਰਹਿੰਦੇ ਨੇ।
ਹੂੰ ਉਹ ਇਹ ਨਾ ਰੂਟੀਨ ਦਾ ਹੀ ਫ਼ਰਕ ਪਿਆ ਪੂਰਾ। ਇਸ ਚੀਜ਼ ਨਾਲ ਪੂਰਾ ਹਰ ਚੀਜ਼ ਦਾ ਇਫੈਕਟ ਹੋਈ ਹੈ। ਹਮ
ਚਲੋ
ਹਾਂ, ਚਲੋ ਦੇਖੋ ਇਹ ਹੁਣ ਉਹੀ ਹੈ ਦੇਖੋ। ਦੇਖੋ ਕਦੋਂ ਨਾ ਹੀ ਚੀਜ਼ਾਂ ਰਿਜਵਰ ਹੁੰਦੀਆਂ ਹਨਾ, ਮੈ ਰਾਜ਼ਰਵ ਹੋਇਆ ਨਾ ਜ
ਹਾਂਜੀ ਹਾਂਜੀ ਚਲੋ ਠੀਕ ਹੈ, ਜੀ ਸਤਿ ਸ੍ਰੀ ਅਕਾਲ ਜੀ।